ਹਾਂਜੀ।
ਹਾਂਜੀ, ਆ ਗਈ ਆ ਆਵਾਜ਼, ਆ ਰਹੀ ਆ। ਨਮਸਤੇ। ਕੀ ਹਾਲ ਚਾਲ?
ਤੁਸੀਂ ਸੁਣਾਓ?
ਵਧੀਆ, ਵਧੀਆ, ਸਭ ਵਧੀਆ।
ਹੋਰ ਕੀ ਕਰ ਰਹੇ ਸੀ?
ਕੁਛ ਨਹੀਂ, ਬਸ ਮੈਂ ਲੇਟੀ ਹੋਈ ਸੀਗੀ ਇਸ ਟਾਈਮ। ਧੁੱਪ ਬੜੀ ਹੈ ਬਾ ਹਰ ਗਰਮੀ ਬੜੀ ਹੈ, ਤੇ ਮੈਂ ਬਸ ਅੰਦਰ ਲੇਟੀ ਹੋ ਈ ਸੀ ਵੀ।
ਅੱਛਾ। ਅਸੀਂ ਵੀ ਬਸ ਹੁਣ ਖਾਨਾ ਬਣਾਣ ਦੀ ਕਰ ਰਹੇ ਸੀ ਕਿ ਚੱਲ ਹੁਣ ਕਿਚਨ ਦਾ ਕੰਮ ਕਰਕੇ ਥੋੜਾ ਬਾਜ਼ਾਰ ਜਾਨਾ ਸੀ, ਤੇ ਲਾਈਟ ਚਲੀ ਗਈ ਆ। ਕੱਲ ਦਾ ਮੌਸਮ ਬੜਾ ਹੋਇਆ ਦਾ ਨਾ ਤਾਂ ਵੀ ਵੀ ਪ੍ਰੋਬਲਮ ਆ ਰਹੀ ਹੈ ਲਾਈਟ ਦੀ, ਨੈਟਵਰਕ
ਹਮ ਹਮ ਹਮ ਉਹ ਬਸ ਹਨੇਰੀ ਤੂਫਾਨ ਬੜਾ ਚੱਲ ਰਿਹਾ ਹੈ ਗਾ ਤੇ ਅੱਜ ਸਵੇਰ ਦੀ ਵੀ ਏ ਇੱਥੇ ਬਾਰਿਸ਼ ਹੋ ਰਹੀ ਸੀਗੀ। ਤੂਫਾਨ ਬੜਾ ਚੱਲ ਰਿਹਾ ਸੀਗਾ।
ਸਾਡੇ ਨੀ ਇੱਥੇ ਸਵੇਰੇ ਬਾਰਿਸ਼ ਹੋਈ ਸਾਡੇ ਧੁੱਪ ਲੱ
ਬਸ ਹੁਣ ਘੰਟਾ ਕੇ ਪਹਿਲੇ ਧੁੱਪ ਨਿ ਕਲੀ ਏਥੇ
ਅੱਛਾ
ਹਾਂਜੀ ਹੁਣ ਧੁੱਪ ਇੰਨੀ ਜ਼ਿਆਦਾ ਸਟਰੋਂਗ ਆ ਕਿ ਬਾਹਰ ਖੜਿਆਂ ਨਹੀ ਜਾਂਦਾ।
ਅੱਛਾ ਕੱਲ ਸਾਡੇ ਇੰਨਾ ਨੁਕਸਾਨ ਹੋਇਆ ਸ਼ਹਿਰ 'ਚ ਇਨਾ ਜ਼ਿਆਦਾ ਤੇ ਉਹ ਇਕਦਮ ਹਨੇਰੀ ਤੂਫਾਨ ਆਈ ਤੇ ਉਹ ਸਾਰੇ ਮਾਲ ਲਗਾ। ਇੱਕ ਉਹਦੀ ਉੱਪਰ ਜ ਛਤ ਈ ਉੱਡ ਗਏ ਹਾਲੇ ਉਹ ਬਹੁਤ ਪੁਰਾਨਣਾ ਮਾਲ ਹੈ ਔਰ ਬਹੁਤ ਸਟੈਂਡਡ ਦਾ ਹਾਂ ਬਹੁਤ ਫੇਮਸ ਵੀ ਹੈ । ਤੁਸੀਂ ਗੂਗਲ ਵੀ ਸਰਚ ਕਰੋ ਤੁਹਾਨੂੰ ਮਿਲ ਜਾਏਗਾ ਬਹੁਤ ਵੱਡਾ ਮਾਲ ਹੈ। ਪਰ ਇੰਨਾ ਤੁਫਾਨ ਆਇਆ ਉੱਪਰ ਲੀ ਛੱਤ ਉੱਡ ਗਈ ਸਾਰੇ ਥੱਲੇ ਲੋਕੀ ਬੈਠੇ ਹੋਏ ਸੀ। ਐਨਾ ਮੀਂਹ ਨਾਲ ਨਾ ਭਰ ਗ
ਪਤਾ ਨੀ ਅੱਜ ਕੱਲ੍ਹ ਬਾਰਿਸ਼ਾਂ ਕਿੱਦਾਂ ਦੀ ਆ ਰਹੀਆਂ ਨੇ ਗੀਆਂ ਕਿ ਨੁਕਸਾਨ ਹੀ ਬੜਾ ਹੁੰਦਾ ਸੀ। ਸਾਰੇ ਪਾ ਪਾਸੇ ਇੱਧਰ ਸਾਡੇ ਵੱਲ ਵੀ ਇੰਨੇ ਪੇੜ ਗਿਰਦੇ ਆ ਬਿਜਲੀ ਵਾਲੇ ਪਿੱਲਰਸ ਗਿਰ ਜਾਂਦੇ ਨੇ ਤਾਰਾਂ ਲੋਕਾਂ ਦੇ ਘਰਾਂ ਤੇ ਗਿਰਦੀਆਂ ਨੇ ਬਿਜਲੀ ਵਾਲੀਆਂ ਪਹਿਲੇ ਤਿੰਨ ਦਿਨ ਲਾਈਟ ਨਹੀਂ ਆਈ ਸਾਡੇ ਜੋਦੋਂ ਪਹਿਲੇ ਪਹਿਲਾਂ ਤੂਫ਼ਾਨ ਆਇਆ ਸੀ।
ਹਾਂ
ਇਸ ਵਾਰ ਪਰ ਇੰਨਾ ਤੂਫਾਨ ਨੀ ਆਇਆ ਹਵਾ ਤਾਂ ਤੇਜ਼ ਸੀ। ਬਾਰਿਸ਼ ਬਹੁਤ ਜ਼ਿਆਦਾ ਸੀ। ਸਵੇਰੇ ਵੀ ਬਾਰਿਸ਼ ਸੀ। ਦੁਪਹਿਰੇ ਵੀ ਬਾਰਿਸ਼ ਸੀ, ਹੁਣ ਧੁੱਪ ਨਿਕਲੀ ਘੰਟਾ ਪਹਿਲਾਂ
ਹਾਂ ਹਾਂ। ਨਹੀਂ -ਨਹੀਂ ਸਾਡੇ ਪਤਾ ਕੀ ਦੀਦੀ ਕੱਲ ਆਇਆ ਵੈ, ਤੂਫਾਨ ਤੇ ਸਾਡੇ ਬਿਲਕੁਲ ਘਰ ਦੇ ਸਾਹਮਣੇ ਵਾਲੀ ਛੱਤ ਡਿੱਗ ਪਈ ਤੇ ਉਹ ਛੱਤ ਡਿੱਗੀ ਤੇ ਉਹ ਸ਼ੁਕਰ ਹੈ। ਨਾਲ ਨਾ ਖਾਲੀ ਛੋਟਾ ਜਿਆ ਪਲਾਟ ਹੈ। ਉਹਨੂੰ ਹੀ ਬਣਾਦੇ ਪਏ ਸੀ। ਉਹਨਾਂ ਨੇ ਇੱਟਾਂ ਈ ਹਲੇ ਲਿਆਂਦੀਆਂ ਸੀ ਪਰਸੋਂ ਰਾਤੀ ਤੇ ਉੱਥੇ ਨਾ ਮੋਟਰਸਾਈਕਲ ਪਏ ਹੋਏ ਸੀ।ਉਹ ਮੋਟਰਸਾਈਕਲ ਦਾ ਤੇ ਕੁੱਛ ਬਚਿਆ ਹੀ ਨੀ।
ਤੇ ਛੱਤ ਗਿਰੀਏ ਤੇ ਬਚਣਾ ਕੀ ਏ।
ਤੇ ਜੇ ਬੰਦਾ ਕੋਈ ਖਲੋਤਾ ਹੁੰਦਾ ਤੇ ਵਿਚਾਰੇ ਦੀ ਤੇ ਜ਼ਿੰਦਗੀ ਚਲੇ ਜਾਣੀ
ਹਾਂ ਬੰਦੇ ਦਾ ਕੀ ਬਚਣਾ ਸੀ।
ਆਹ ਹੋਏ-ਹੋਏ ਉਹ ਇੱਕ ਬੰਦਾ ਖੜਾ ਸੀ ਤੇ ਬਾਰਿਸ਼ ਮਸਾ ਹੋਈ ਤੇ ਅੰਦਰ ਵੜਿਆ ਹੀ ਹੈ ਤੇ ਇੰਨੀ ਦਿਨ ਨੂੰ ਆਵਾਜ਼ ਸ਼ੁਰੂ ਮੈ ਗਈ ਕਹਿੰਦਾ ਮੇਰੀ ਤੇ ਜਾ ਨੀ ਮਸ ਮਸਾ ਬਚੀ ਏ।
ਆਈ ਥਿੰਕ ਇਹ ਦੋ ਹਜ਼ਾਰ ਤਿੰਨ ਵਾਰ ਹੋ ਗਿਆ ਨਾ ਜਦੋਂ ਵੀ ਬਾਰਿਸ਼ ਆਂਦੀ ਆ ਤੇ । ਨਾਲ ਹਨੇਰੀ ਤੂਫ਼ਾਨ ਏਦਾਂ ਦਾ ਆਦਾ ਏ, ਕਿ ਨੁਕਸਾਨ ਬੜਾ ਹੁੰਦਾ। ਚਾਰੇ ਪਾਸੇ
ਹਾਂਜੀ ਹਾਂਜੀ, ਦੀਦੀ ਗਰਮੀ ਵੀ ਤਾਂ ਕਿੰਨੀ ਪਈ ਹੈ ਤਿੰਨ ਦਿਨ ਕਿੰਨਾ ਬੁਰਾ ਹਾਲ ਸੀ।
ਇਹ ਹੁਣ ਇੰਨੀ ਜ਼ਿਆਦਾ ਗਰਮੀ। ਹੋਈ ਪਈ ਆ ਲੱਗਦਾ ਹੀ ਨਹੀਂ ਕਿ ਬਾਰਿਸ਼ ਹੋਈ ਸੀ। ਖੜਿਆ ਨੀ ਜਾਂਦਾ ਬਾਹਰ ਇੰਨੀ ਸਟਰੋਂਗ ਧੁੱਪ ਵਾਹ
ਹੂੰ,
ਲੱਗਦਾ ਹੀ ਨੀ ਕੋਈ ਨੀ ਕਹਿ ਸਕ ਸਕਦਾ ਕਿ ਰਾਤ ਨੂੰ ਬਾਰਿਸ਼ ਆਈ ਸੀ, ਹਵਾ ਆਈ ਸੀ ਐਨੀ ਠੰਡੀ ਹੁਣ ਫਿਰ ਏ ਸੀ ਔਨ ਹੋ ਗਿਆ।
ਹੂੰ, ਅਸੀਂ ਅੱਜ ਅੱਜ ਹਲੇ ਕੀਤਾ ਨੀ ਹੁਣ ਰਾਤੀ ਇੱਕ ਵਾਰੀ ਕਰਾਂਗੇ ਤੇ ਅੱਜ ਥੋੜ੍ਹੀ ਸ ਹਾਂਜੀ-ਹਾਂਜੀ, ਹੂੰ, ਸਾਡੇ ਵੀ ਅੱਜ ਗੈਸਟ ਆਏ ਦੇ, ਤੇ ਬੱਚੇ ਸਾਰੇ ਖੇਡਣ ਦੇ ਨੇ ਤੇ ਮੇਰੇ ਬੇਟੇ ਨੇ ਵੀ ਲਾ ਕੇ ਬਹਿ ਜਾਣਾ ਸੀ ਏ ਸੀ ਉਹਨੇ ਕਹਿੰਣਾ ਸੀ ਕਿ ਗਰਮੀ ਬੜੀ ਗਰਮੀ ਬੜੀ ਗਰਮੀ ਬੜੀ, ਤੇ ਮੈਂ ਸਵੇਰ ਦਾ ਇੱਥੇ ਬੈਠਾ, ਬੈਠੀਆਂ ਹੋਈਆਂ ਤੇ ਬਿਲਕੁਲ ਨੀ ਮੈਂ ਜੋ ਲਾਇਆ ਹੀ ਨਹੀਂ,
ਵੀ ਆਪਾਂ ਬਾਹਰ ਕੰਮ ਹੁਕਮ ਕਰਦੇ ਰਹਿੰਦੇ ਆ ਨਾ ਤਾਂ ਕਰਕੇ ਆਪਾਂ ਨੂੰ ਸ਼ੀਕ ਘੱਟ ਹੁੰਦਾ ਜਦ ਅੰਦਰ ਇੱਕ ਵਾਰੀ ਬੈਠ ਜਾਉ ਕੇ ਚਿਰ ਲੱਗਦਾ ਏ। ਤੇ ਕੰਮ ਫਿਰ ਬਾਹਰ ਅੰਦਰ ਬਾਹਰ ਨਿਕਲਣਾ ਹੁੰਦਾ ਹੈ ਤੇ ਤਾਂ ਕਰਕੇ ਆਪਾਂ ਲਾਦੇ ਨੇ ਕਿ ਗਰਮ ਸਰਦ ਹੋਜਾਗੇ।
ਹਾਂਜੀ, ਹਾਂਜੀ।
ਹਾਂ, ਬੱਚੇ ਸਾਰਦੇ ਨੀ ਜੇ ਅੰਦਰ ਬੈਠਨਾ ਏ ਟੀਵੀ ਵੀ ਵੇਖ ਖਣਾ ਤਾਂ ਵੀ ਏ ਸੀ ਚਾਹੀਦਾ ਏ। ਫ਼ਾਇਦਾ ਹੈ ਨੀ ਗੇ ਹੂੰ।
ਨਹੀਂ, ਬੱਚੇ ਨੀ ਜੇ ਟਿਕਦੇ। ਹੁਣੇ ਆਵਾਜ਼ ਪੈ ਜੇ, ਏ ਸੀ ਲਾ ਕੇ ਬੈਠਣਗੇ। ਆਵਾਜ਼ ਪੈ ਜੇਗੀ, ਬਾਹਰੋਂ ਕੋਈ ਆਇਆ, ਭੱਜੇ ਜਾਂਦੇ ਦੇ ਏ ਔਰ ਨਿੱਕਰਾ ਮਤਲ ਮਤਲਬ ਪਾ ਕੇ ਬੈਠੇ ਹੁੰਦੇ ਆ, ਸਾਡੇ ਵਰਗੇ। ਜ ਸਾਡੀ ਮੰਮੀਆਂ ਨੇ ਕਹਿਣਾ, ਪੂਰੇ-ਪੂਰੇ ਸੂਟ ਪਾਓੋ, ਬੀਮਾਰ ਨਾ ਹੋ ਜੇ। ਉਹ ਕੋਟ ਨਾ ਹੋ
ਨਾਂ। ਇਹ ਨਿੱਕਰ ਬਣੈਣਾ ਨਾਲ ਹੀ ਫਿਰਦੇ ਆ ਆਪਣੇ ਬੱਚੇ। ਫਿਰ ਵੀ ਗਰਮੀ ਲੱਗਦੀ ਆ। ਮੇਰੇ ਮੰਮੀ ਕਹਿੰਦੇ ਸੀ, ਮੇਰੇ ਮੰਮੀ ਕਹਿੰਦੇ ਸੀ ਤੂ ਬੱਚਿਆਂ ਦੇ ਨਾ ਰਾਤ ਨੂੰ ਪੂਰੇ ਕੱਪੜੇ ਪਾ ਕੇ ਸੋਇਆ ਕਰ। ਚਾਹੇ ਕੋਟਨ ਦੇ ਪਾਯਾ ਕਰ ਪੁਰੀਆਂ ਬਾਹਵਾਂ ਦੇ ਔਰ ਪਜਾਮੀ ਪਾ ਕੇ ਸੋਇਆ ਕਰ। ਸਵਾਇਆ ਕਰ ਇਹਨਾਂ ਨੂੰ। ਤੇ ਮੈਂ ਇੱਕ ਦਿਨ ਸਵਾਇਆ ਤੇ ਰਾਤ ਨੂੰ, ਪੂਰੀ ਰਾਤ ਮੇਰਾ ਬੇਟਾ ਰੋਂਦਾ ਰਿਹਾ। ਫੇਰ ਇਹ ਕਹਿੰਦੇ ਕੱਪੜੇ ਉ ਬਾਹਰ, ਇਹਦੇ ਪੈਲੇ ਫੇਰ ਆਪਾਂ ਨੀਕਰ ਬਨੈਣ ਪਾਈ ਫੇਰ ਰਾਮ ਨਾਲ ਸੋ ਗਿਆ।
ਹੂੰ।
ਦੇਖਲੋ, ਪਾ ਲੋ ਪੂਰੇ ਕੱਪੜੇ। ਏ ਸੀ ਚ ਬ ਬਿਨਾਂ ਕੱ ਕਪੜਾ ਵੀ ਨੀ ਲੈਣਾ
ਨਹੀਂ, ਨਹੀਂ, ਮੇਰਾ ਬੇਟਾ ਪਾ ਕੇ ਸੌਂਦਾ, ਪੂਰੇ ਕੱਪੜੇ ਪਾ ਕੇ ਸੌਂਦਾ
ਨਾ, ਮੇਰੇ ਦੋਨੋ ਬੱਚੇ ਨੀ। ਮੇਰੇ ਦੋਨੋ ਬੱਚੇ ਨਹੀਂ ਪਾਂਦੇ, ਬਹੁਤ ਗਰਮੀ ਮਾਰ ਦੇ ਆ, ਬਹੁਤ ਜਾਦਾ। ਸਰਦੀਆਂ ਚ ਵੀ, ਇਹਨਾਂ ਦੇ ਬਸ ਇੱਕ ਦੋ ਹੀ ਕੱਪੜੇ ਹੁੰਦੇ ਆ, ਜ਼ਿਆਦਾ ਨਹੀਂ ਪਾਂਦੇ।
ਫੇਰ ਇਹਨਾਂ ਦੀ ਬੋਡੀ ਨੀ ਨਾ ਸਹਿਣ ਕਰਦੀ ਹੋਏਗੀ।
ਹਾਂ, ਵੀ ਬਹੁਤ ਗਰਮੀ ਇਹਨਾਂ ਨੂੰ ਲੱਗਦੀ। ਤੇ ਪਸੀਨੇ ਨਾਲ ਨਾ ਬਾਲਾਂ ਦੀਆਂ ਜੜਾ ਦੇ ਵਿੱਚ ਇੰਨਾ ਪਸੀਨ ਸਾਰੀ ਮੈਂ ਪੰਜ ਮਿੰਟ ਦੀ ਬਾਹਰ ਚਲੇ ਜਾਣਗੇ ਪਸੀਨਾ- ਪਸੀਨਾ ਹੋ ਜਾਣਗੇ ਦੋਨੋ ਜਾਣੇ।
ਹਾਂ,
ਕੱਲ ਵੀ ਸ਼ਾਮੀ ਬਾਰਿਸ਼ ਦੇ ਵਿੱਚ ਪੂਰਾ ਨਹਾਏ ਨੇ, ਪੂਰਾ ਇਹਨਾਂ ਨੇ ਇੰਜੋਏ ਕੀ ਤਾ ਈ
ਆਂ
ਹੂੰ,
ਚਲੋ ਬੱਚੇ ਪੱਕੇ ਵੀ ਹੋ ਜਾਂਦੇ ਆ।
ਹੂੰ, ਮੈਂ- ਸਾਡੇ ਟਾਈਮ ਤੇ ਅਸੀਂ ਬਾਰਿਸ਼ਾਂ ਚ ਨਹਾਂਦੇ ਹੁੰਦੇ ਸੀ। ਸੀ ਗੇ ਤੇ ਸਾਡੇ ਪਿਛੇ ਵਿਹੜਾ ਕਾਫੀ ਵੱਡਾ ਤਾਈ ਮੈਂ ਕਿਹਾ ਤੁਸੀਂ ਨਹਾ ਆਓ। ਹਾਂਜੀ, ਹੂੰ।
ਠੀਕ ਹੈ, ਨਹੀਂ ਮੇਰਾ ਬੇਟਾ ਵੀ ਇਹ ਵੇ ਕਿ ਕਰ ਲੈਂਦਾ ਪਰ ਆਪਾਂ ਉਹਨੂੰ ਨਾ ਥੋੜਾ ਜਿੱਦਾਂ ਕੱਲ ਤੂਫਾਨ ਬੜਾ ਆਇਆ ਸੀ ਉਹਨੂੰ ਬਾਹਰ ਪਹਿਲੇ ਭੇਜਿਆ ਤੇ ਫੇਰ ਮੈਂ ਉਹਨੂੰ ਕਿਹਾ ਚੱਲ ਪੌੜੀਆਂ ਚ ਆਪਾਂ ਬਹਿ ਕੇ ਵੇਖ ਲੈਂਦੇ ਆਂ, ਕਿ ਤੇ ਉਨੀ ਦੇਰ ਨੂੰ ਕੰਧ ਡਿੱਗ ਪਈ ਉਨੀ ਦੇਰ ਨੂੰ ਲੋਕਾਂ ਦਾ ਸਮਾਨ ਉਡ ਅੱਡ ਗਿਆ ਤੇ ਕਿੰਨਾ ਡਰ ਜਿਹਾ ਲੱਗਦਾ ਫਿਰ।
ਤੁਹਾਡੇ ਕੋਲ ਜ਼ਿਆਦਾ ਤੂਫਾਨ ਆਇਆ।
ਨਹੀਂ ਸਾਡੇ ਬਹੁਤ ਸਾਡੇ ਤੇ ਐ ਸਾਡੇ ਮਤਲਬ ਇੰਨੇ ਵ੍ਰਿਸ਼ ਡਿੱਗੇ ਨੇ ਤੇ ਸਾਡੇ ਜਿੱਥੇ ਬਾਹਰ ਜਾਓ ਇੱਕ ਸੜਕ ਹੈ, ਸੜਕ ਦੇ ਉੱਤੇ ਇੱਕ ਪੁਰਾਣੀ ਦੁਕਾ ਦੁਕਾਨ ਸੀ, ਉਹ ਪੂਰੀ ਢੱਟ ਗਈ ਐ।
ਹੂੰ, ਹੂੰ, ਅਸੀਂ ਸਿਟੀ ਦੇ ਵਿੱਚ ਹਾਂ ਇੱਥੇ ਕੁੱਝ ਘੱਟ ਲੱਗਦਾ ਏ, ਜਿਵੇਂ ਬਾਹਰਲੇ ਵੱਡੇ ਏਰੀਏ ਜਾਓ। ਪਿੰਡਾਂ ਚ ਜਾਓ ਉੱਥੇ ਤੇ ਜ਼ਿਆਦਾ
ਹੂੰ, ਸਾਡੇ ਨਾ ਐਥੇ ਮੇਲਾ ਲੱਗਾ ਅ ਮੇਲਾ ਲੱਗਾ ਹੋਇਆ ਐ। ਕਰਾਫਟ ਬਾਜ਼ਾਰ ਲੱਗਿਆਂ ਨੂੰ ਪੰਦਰਾਂ ਵੀਹ ਦਿਨ ਹੋ ਗਏ ਸੀ, ਤੇ ਉਹਦੇ ਵਿੱਚ ਨਾ ਜਿਸ ਤਰ੍ਹਾਂ ਭੂਤ ਬੰਗਲਾ ਹੁੰਦਾ ਕੋਈ ਜਿੱਦਾਂ ਕਰੋਕਰੀ ਦੀ ਸ ਸਵੇਲਿੰਗ ਮਤਲਬ ਤੁਹਾਨੂੰ ਪਤਾ ਜਿੱਦਾਂ ਮੇਲਿਆਂ ਚ ਸਮਾਨ ਲੱਗਦਾ ਬੜਾ ਹੀ ਵੱਡਾ ਬਹੁਤ ਵੱਡੀ ਗਰਾਊਂਂਡ ਚ ਮੇਲਾ ਲੱਗਦਾ। ਤਿੰਨ ਮਹੀਨਿਆਂ ਬਾਅਦ ਕੋਈ ਨਾ ਕੋਈ ਲਾ ਦਿੰਦੇ ਹੈ ਉਹਦਾ ਕੁਛ ਵੀ ਨੀ ਬਚਿਆ ਉਹਨਾਂ ਦੀ
ਐਗਜੀਬਿਸ਼ਨ ਟਪ ਆ ਐਗਜੀਬਿਸਨ ਲ
ਹਾਂ ਹਾਂਜੀ-ਹਾਂਜੀ, ਅਵਾਜ਼ ਆਦੀ ਵੀ ਦੀਦੀ ਪਿੱਛੋਂ ਆਵਾਜ਼ ਆਉਂਦੀ। ਤੇ ਨਾ ਹਾਂ। ਤੇ ਉਹ ਨਾ ਏਦਾਂ ਕਰ ਆ ਉਹਨਾਂ ਨੇ ਤੇ ਕੋਈ ਚੀਜ਼ ਨੀ ਬਚੀ ਕੋਈ ਮਤਲਬ ਕੋਈ ਖਿਡੋਣਾ ਕੋਈ-ਕੋਈ ਕੱਪੜੇ ਉੱਡ-ਉੱਡ ਗਏ ਉਹਨਾਂ ਦੀ ਕਰੋਕਰੀ ਦੀ ਤੇ ਪੂਰੀ ਵੀਡੀਓ ਬਣੀ ਹੋਈ ਆ ਉਹ ਪੂਰੀ ਟੁੱਟ ਗਈ ਇੰਨੀਆਂ ਪਲੇਟਾਂ ਟੁੱਟ ਟੀਆਂ ਤੇ ਭੂਤ ਪੰੰਗਲੇ ਜ ਤੇ ਇੰਨਾ ਪੂਰਾ ਹਾਂ ਇੱਕ ਉਹਨਾ ਨੇ ਬਣਾਇਆ ਦਾ ਸੀ ਵਿਊ ਫੋਟੋ ਖਿਚਾਉਣ ਵਾਸਤੇ ਉਹ ਵਿਊ ਦਾ ਤਾਂ ਕੁਛ ਵੀ ਨੀ ਬਚਿਆ। ਉਹਨਾਂ ਦਾ ਤੇ ਹੱਦੋ ਵੱਧ ਨੁਕਸਾਨ ਹੋਇਆ ਸਾਰੇ ਨੂੰ। ਅ।
ਨੁਕਸਾਨ ਜਿੰਨਾ ਵੀ ਤੂੰਫਾਨ ਆਦਾ ਪਹਿਲੇ ਘਟਨਾ ਦਾ ਨੁਕਸਾਨ ਕਰ ਗਿਆ।
ਹਾਂਜੀ।
ਕਲਾਂ ਕੱਟਣ ਵਾਲੀਆਂ ਸੀ।
ਆਵਾ ਵੱਖਰੇ ਹੋਗੇ ਦੀਦੀ ਦੋ ਮਿੰਟ ਰਹਿ ਗਏ ਹਾਂਜੀ। ਦੋ ਮਿੰਟ ਲਈ
ਹੋਰ।
ਤੇ ਉਹ ਬਸ ਫੇਰ ਏਦਾਂ ਹੀ ਐ। ਅ।
ਚਲੋ। ਕੀ ਕਰ ਸਕਦੇ ਆ ਕੁਦਰਤ ਆ।
ਹਾਂਜੀ-ਹਾਂਜੀ।
ਇਹ ਚੀਜ਼ ਤੇ ਆਪਣਾ ਕਿਸੇ ਦਾ ਵਸ ਨਹੀਂ ਚਲਦਾ। ਹੂੰ ਹੁਣ ਬਿਲਕੁਲ ਏਦਾਂ ਸ਼ਾਂਤੀ ਹੋਈ। ਇੰਨੀ ਧੁੱਪ ਨਿਕਲੀ ਪਈ ਆ ਪੂਰਾ ਉੱਪਰੋਂ ਆਸਮਾਨ ਕਲੀਅਰ ਹੋਇਆ ਪਿਆ ਗਾ। ਏਦਾਂ ਲੱਗਦਾ ਕਿ ਕੋਈ ਤੂਫਾਨ ਬਾਰਿਸ਼ ਚਾਹੀ ਨਹੀਂ ਹੈਗੀ।
ਅਸੀਂ ਵੀ ਇੱਕ ਮੈਂ ਵੀ ਹੁਣ ਕੱਪੜੇ ਧੋਤੇ ਹੈ ਤੇ ਹੁਣ ਮੇਰੇ ਰਾਤ ਤੱਕ ਸੁੱਕ ਵੀ ਜਾਂਨੇ ਸੀ ਜਿੰਨੀ ਗਰਮੀ ਹੋ ਗਈ ਹੈ।
ਹਾਂਜੀ-ਹਾਂਜੀ। ਮੈਂ ਵੀ ਹੁਣ ਮਾਰਕੀਟ ਤੋਂ ਆਈ ਸੀ। ਇੰਨਾ ਜ਼ਿਆਦਾ ਮਤਲਬ ਲੱਗ ਗਿਆ ਮੈਂ ਕਿਹਾ ਲੱਗਦਾ ਹੀ ਨਹੀਂ ਹੈਗਾ ਕਿ ਮੌਸਮ ਵਧੀਆ ਹੋਇਆ ਸੀਗਾ। ਬਸ ਇਹ ਹੈ ਕਿ ਹਵਾ ਚ ਥੋੜਾ ਫ਼ਰਕ ਹੈਗਾ ਹਵਾ ਉਨੀ ਗਰਮ ਹੈਨੀ ਜਿੰਨੀ ਕੱਲ ਪਰਸੋਂ ਸੀਗੀ ਪਰਸੋਂ ਸੀ ਹਵਾ ਚ ਥੋੜਾ ਫਰਕ ਹੈਗਾ।
ਹਾਂ, ਠੰਡੀ ਪਰਸੋਂ ਦੀਦੀ ਕੱਲ ਦੁਪਹਿਰ ਤੱਕ ਵੀ ਤੇ ਬੜੇ ਗਰਮੀ ਸੀ।
ਬਹੁਤ ਜ਼ਿਆਦਾ ਕਿ ਕੱਲ ਜਦੋਂ ਮੈਂ ਆਈ ਆਫਿਸ ਤੋਂ ਨਾ ਬੜੇ ਜ਼ਿਆਦਾ ਸੀ। ਹੂੰ। ਚਲੋ ਕੋਈ ਗੱਲ ਨਹੀਂ। ਕੁਦਰਤ ਹੁਣ ਕੀ ਕਰ ਸਕਦੇ ਆ। ਕਦੇ ਕਿਵੇਂ ਮੈਂ ਟਿਊਸ਼ਨਸ ਪੜਾਂਦੇ ਹਾਂ ਐਕਚੁਲੀ।
ਅੱਛਾ।
ਸਕੂਲ ਦੇ ਵਿੱਚ ਮੈਡਮ ਦੇ ਨਾਲ ਲੱਗੇ ਹੋਏ ਆ, ਉੱਥੇ ਟਿਊਸ਼ਨ ਕਰਾਂਦੇ ਹਾਂ।
ਅੱਛਾ, ਅੱਛਾ। ਠੀਕ ਆ, ਹੈਲੋ।
ਤਿੰਨ ਕੂ ਘੰਟਿਆਂ ਵਾਲ ਲਈ ਜਾਣੀ ਹੁਣੀ ਆ।
ਹਾਂਜੀ।
ਤਿੰਨ ਕੁ ਘੰਟਿਆਂ ਲਈ ਜਾਂਦੀ ਹੁੰਨੀ ਆ ਬਸ।
ਹਾਂ, ਚਲੋ ਠੀਕ ਏ।ਘਰ ਵੀ ਦੇਖਣਾ, ਬੱਚੇ ਵੀ ਦੇਖਣਾ ਹਾਂ।
ਹੂੰ, ਕੰਮ ਕਰਨਾ ਪੈਂਦਾ ਏ। ਹਾਂਜੀ ਹਾਂ।
ਬੜਾ ਓ
ਚਲੋ ਬੱਚਿਆਂ ਨਾਲ ਮੈਨੇਜ ਕਰਨਾ ਬਹੁਤ ਔਖਾ ਏ। ਖਾਸ ਕਰ ਛੋਟੇ ਬੱਚੇ ਨਾਲ ਜਿਹੜਾ ਢਾਈ ਤਿੰਨ ਸਾਲ ਦਾ ਬੱਚਾ ਹੋਵੇ ਨਾ। ਉਹਦੇ ਨਾਲ ਮੈਨੇਜ ਕਰਨਾ ਬਹੁਤ ਖ਼ਾ ਹੁੰਦਾ। ਪੰਜ ਸ ਸਾਲ ਤੋਂ ਬਾਦ ਥੋੜੇ ਬੱਚੇ ਸਮਝਦਾਰ ਹੋ ਜਾਂਦੇ। ਚੱਲ ਅੰਡਰਸਟੈਂਡ ਕਰਨ ਲੱਗ ਜਾਂਦੇ ਆ। ਅਗਰ ਆਪਾਂ ਨੇ ਕਿਹਾ ਖੜੋ ਬੈਠੋ ਜਾਂ ਕਿੱਦਾਂ ਕੰਮ ਕਰਲੋ ਪੜ੍ਹ ਲੋ ਉਹ ਬੱਚਾ ਸਮਝਣ ਲੱਗ ਜਾਂਦਾ ਪਰ ਛੋਟਾ ਬੱਚਾ ਜਿਹੜਾ ਉਹਨੇ ਤਾਂ ਜਿੱਦ ਹੀ ਕਰਨੀ ਆ ਹੋਰ ਕੁਛ ਨੀ!
ਚਲੋ ਠੀਕ ਹੈ ਦੀਦੀ ਫਿਰ
ਚਲੋ ਠੀਕ ਹੈ ਜੀ ਆਪਾਂ ਫੇਰ ਕਰਦੇ ਆਂ ਗੱਲ ਹੈ ਨਾ ਓਕੇ ਬਾਏ